ਹੈਲੋ, ਸਤਿ ਸ਼੍ਰੀ ਅਕਾਲ ਹੋਰ ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਕੀ ਕਰਦੇ ਓ?
ਬਸ ਕੁਛ ਨੀ ਘੁੰਮਣ ਆਏ ਸੀ ਅਸੀਂ ਬਾਹਰ ਅੰਮ੍ਰਿਤਸਰ।
ਅੱਛਾ ਜੀ, ਗੁਰਦੁਆਰੇ ਗਏ ਸੀ ਗੋਲਡਨ ਟੈਂਪਲ।
ਗਏ ਸੀ ਗੁਰਦੁਆਰੇ ਪਹਿਲੇ ਤਾਂ ਸਾਡੀ ਟ੍ਰੇਨ ਈ ਲੇਟ ਹੋਗੀ ਸੀ। ਟ੍ਰੇਨ ਈ ਲੇਟ ਚੱਲ ਰੀ ਸੀ ਫਿਰ ਟ੍ਰੇਨ ਪਹੁੰ ਚੀ ਸਾਡੀ ਬਾਰਾਂ ਵਜੇ ਤੇ ਪਹੁੰਚੀ।
ਅੱਛਾ।
ਗੁਰਦੁਆਰੇ ਗਏ ਇਸ਼ਨਾਨ ਇਸ਼ਨੂਨ ਕੀਤਾ ਸਰੋਵਰ ਚ ਕੱਪੜੇ ਚੇਂਜ ਕੀਤੇ ਤੇ ਫਿਰ ਆਪਾਂ ਲੱਗ ਗਏ ਸੀ ਸਾਢੇ ਤਿੰਨ ਵਜੇ ਲਾਈਨ ਚ।
ਅ ਹਾਂਜੀ ਬਹੁਤ ਓਥੇ ਤਾਂ ਬਹੁਤ ਰਸ਼ ਹੁੰਦਾ ਗੁਰਦੁਆਰੇ ਤੇ
ਰਸ਼ ਹੀ ਬੜਾ ਸੀ ਸਾਡਾ ਨੰਬਰ ਈ ਸੱਤ ਵਜੇ ਆਇਆ।
ਹਾਂ, ਹਾਂਜੀ ਬਹੁਤ ਟਾਈਮ ਲੱਗਦਾ ਉੱਥੇ ਤੇ।
ਬਹੁਤ ਜ਼ਿਆਦ ਦਾ ਬਹੁਤ ਰਸ਼ ਸੀ ਬਸ ਪੁੱਛੋ ਨਾ ਬਟ ਐਹ ਦਰਸ਼ਨ ਵਧੀਆ ਹੋ ਗਏ ਸੀ। ਫਿਰ ਆਪਾਂ ਫੋਟੋਆਂ ਫੂਟੁਆਂ ਕਰਾਈ ਆਏ ਬਾਰ ਲੰਗਰ ਲੂੰਗਰ ਖਾਇਆ।
ਅੱਛਾ ਲੰਗ ਲੰਗਰ ਚ ਕੀ ਸੀ?
ਲੰਗਰ ਚ ਦਾਲ ਸੀ, ਰੋਟੀ ਸੀ ਚੌਲ ਸੀ, ਸਲਾਦ ਨਾਲ ਖੀਰ ਵੀ ਦੇ ਰਹੇ ਸੀ।
ਅੱਛਾ ਜੀ, ਵਧੀਆ ਗੱਲ ਏ।
ਹੋਰ ਤੁਸੀਂ ਕੀ ਕਰ ਰਹੇ ਓ?
ਕੁਛ ਨੀ ਆਪਾ ਘੁੰਮਣ ਹੀ ਗਏ ਸੀ ਪਹਾੜਾਂ ਤੇ ਗਏ ਸੀ ਘੁੰਮਣ। ਗਨੇਸ਼ ਮੰਦਿਰ ਸੀ ਨਾ ਓਥੇ ਗ‌ਏ। ਗਣੇਸ਼ ਜੀ ਮੰਦਿਰ ਗਏ ਸੀ ਹਾਂਜੀ ਗਣੇਸ਼ ਦਾ ਮੰਦਿਰ ਸੀ ਨਾ। ਉੱਥੇ ਗਏ ਸੀ ਬਹੁਤ ਟਾਈਮ ਲੱਗਦਾ ਚਲਦੇ ਚਲਦੇ ਦੋ-ਤਿੰਨ ਘੰਟੇ ਪਾੜ ਸੀ ਪਾੜ ਤੇ ਗਏ ਸੀ ਥੱਲ ਥੱਕ ਗਈ ਸੀ ਨਾ। ਹਾਂਜੀ ਪੈਦਲ ਜਾਂਦੇ ਉੱਥੇ ਕੋਈ ਓਹ ਹੈ ਹੀ ਨੀ ਵਾਹਨ ਚਲਾਣ ਨੂੰ ਪੈਦਲ
ਪਹਿਲੇ ਤੇ ਗੱਡੀ ਚ ਗਏ ਹੋਣੇ ਆ ਨਾ ਓਥੇ ਤੱਕ।
ਹਾਂਜੀ ਹਾਂ ਪਹਿਲੇ ਤੇ ਗੱਡੀ ਚ ਗਏ ਸੀ ਫੇਰ ਪਾੜ ਪਹਾੜਾਂ ਤੋਂ ਪੈਦਲ ਗਏ ਆ।
ਅੱਛਾ-ਅੱਛਾ, ਹੋਰ ਕੀ ਖਾਧਾ ਅੱਜ ਤੁਸੀਂ ਫੇਰ?
ਅਸੀਂ ਅੱਜ ਖਾਦੇੇ ਨੇ ਪੋਹੇ। ਤੁਸੀ ਕੀ ਖਾਦਾ?
ਅਸੀ, ਅਸੀ ਖਾਏ ਪੂੜੀ-ਆਲੂ ਨਾਲ ਅਸੀਂ ਪਿਆਜ ਖਾਇਆ। ਨਾਲ ਚਾਰ ਸੀ ਚਾਹ ਤੇ ਦੁੱਧ ਵੀ ਕਿਸੇ ਨੇ ਚਾਹ ਪੀਤੀ ਕਿਸੇ ਨੇ ਦੁੱਧ।
ਤੁਸੀਂ ਕੀ ਪੀਤਾ?
ਮੈਂ ਨੀ ਪੀਤਾ ਕੁਛ ਮੈਂ ਤੇ ਬਸ ਪਾਣੀ ਪੀਤਾ ਸੀ ਬਾਅ ਚ ਨਾ ਮੈਂ ਚਾਹ ਪੀਤੀ ਨਾ ਮੈਂ ਦੁੱਧ ਪੀਤਾ।
ਦੁੱਧ ਪੀਆ ਕਰੋ ਦੁੱਧ ਤਾਕਤ ਮਿਲਦੀ ਆ ਨਾ।
ਹਾਂ ਪੀਨੀ ਆ ਮੈਂ ਪਰੋਂਂਠੇ ਨਾਲ ਦੁੱਧ ਪੀਨੀ ਆ ਚਾਹ ਪੂੜੀ ਨਾਲ ਤੇ ਮੈਂ ਕਿਹਾ ਕੀ ਕਰਨਾ ਪੂੜੀ ਨਾਲ ਮੈਂ ਬਾਅ ਚ ਪਾਣੀ ਪੀ ਲਿਆ ਸੀ।
ਨ‌ਈ ਥੋੜਾ ਟੈਮ ਬਾਅਦ ਨਾ ਘੰਟੇ ਬਾਅਦ ਪੀ ਲੈਂਦੇ ਦੁੱਧ।
ਹਾਂ ਹੁਣ ਦੇਖਦੀ ਆ ਸ਼ਾਮੀ ਪੀ ਲਾਂਗੀ ਗਰਮੀ ਵੀ ਬੜੀ ਹੋ ਰਹੀ ਐ ਨਾ ਗਰਮੀ ਚ ਪੀਣ ਦਾ ਮਨ ਵੀ ਨੀ ਕਰਦਾ ਗਰਮ ਚੀਜ਼ਾਂ ਤੇ ਠੰਡੀ-ਠੰਡੀ ਪੀਣ ਦਾ ਮਨ ਕਰਦਾ‌।
ਹਾਂਜੀ ਠੰਡਾ ਪੀ ਲਿਆ ਕਰੋ।
ਹਾਂ, ਹੋਰ ਸ਼ੋਪਿੰਗ ਸ਼ੂਪਿੰਗ ਕਰ ਲਈ ਤੁਸੀਂ?
ਹਾਂਜੀ ਬਸ ਹੂੰ ਗੁਲੂਕੋਜ਼ ਜ਼ਿਆਦਾ ਪੀਆ ਕਰੋ ਠੰਡੀ-ਠੰਡੀ ਠੰ
ਹੂੰ, ਸ਼ੋਪਿੰਗ ਕੀਤੀ ਤੁਸੀਂ?
ਨਾ ਹਜੇ ਕਰਨੀ ਐ ਹੈਜੇ ਦੋ-ਤਿੰਨ ਦਿਨ ਬਾਅਦ ਕਰਾਂਗੇ ਸ਼ੋਪਿੰਗ।
ਅੱਛਾ।
ਹਾਂਜੀ।
ਅਸੀਂ ਵੀ ਨੀ ਕੀਤੀ, ਅਸੀਂ ਵੀ ਸੋਚ ਰਹੇ ਆ, ਅਸੀਂ ਵੀ ਸੋਚ ਰਹੇ ਸੀ ਜਲਿਆਂ ਆਲਾ ਬਾਗ ਜਾਵਾਂਗੇ, ਉਧਰੋਂ ਫਿਰ ਦੇਖ ਦੇ ਆਂ, ਕੁਛ ਪਸੰਦ ਆਏਗਾ ਤੇ ਲੈ ਲਾਂਗੇ, ਅੱਜ- ਕਲ ਚੀਜ਼ਾਂ ਪੈਂਦਾ
ਹਾਂਜੀ, ਉਹ ਤਾਂ ਹੈ ਈ। ਓਥੇ ਪਹਿਲੇ ਹੀ ਪੰਜਾਬ 'ਚ ਸਮਾਨ ਮਹਿੰਗਾ ਮਿਲਦਾ। ਹਮ। ਸਾਮਾਨ ਮਹਿੰਗਾ ਮਿਲਦਾ, ਹਾਂਜੀ।
ਠੀਕ ਏ।
ਹਾਂ, ਬਾਕੀ ਤੁਸੀਂ ਦੱਸੋ? ਤਾਡੇ ਭੈਣ ਭਰਾ ਠੀਕ ਏ, ਹਾਂਜੀ ਵਧੀਆ। ਬਿਲਕੁਲ।
ਅੱਧੇ ਤੇ ਸੁੱਤੇ ਹੀ ਪਏ ਨੇ ਹਜੇ ਤੱਕ ਉੱਥੇ ਹੀ ਨਹੀਂ, ਨਿੰਦਰ ਹੀ ਨਹੀਂ ਪੂਰੀ ਹੁੰਦੀ ਬੱਚਿਆਂ ਦੀ। ਰਾਤੀ ਖੇਲਦੇ ਰਹਿੰਦੇ ਨੇ।
ਹਾਂਜੀ, ਫੋਨ ਚ ਫੋਨ ਚਲਾਂਦੇ ਰਹਿੰਦੇ ਨੇ।
ਫੋਨ ਵੀ ਚਲਾਂਦੇ ਨੇ, ਨਾਲ ਕੀ ਕਹਿੰਦੇ, ਓ ਗੇਮ ਆ ਗਈ ਆ ਅੱਜ -ਕੱਲ ਕੋਈ। ਤੰਬੋਲਾ, ਓਨੋ ਏਹੀ ਖੇਲਦੇ ਰਹਿੰਦੇ ਬੱਚੇ। ਫੋਨਾਂ ਚੋਂ ਵੀ ਨੀ ਫ਼ੁਰਸਤ ਹੈ ਇਹਨਾਂ ਨੂੰ ਅੱਜ- ਕੱਲ, ਮਾਂ ਪਿਓ ਨੂੰ ਤਾਂ ਦੇਖਦੇ ਹੀ ਨਹੀਂ ਤੁਹਾਨੂੰ ਪਤਾ ਹੀ ਹੈ।
ਹਾਂਜੀ, ਬੱਚਿਆ, ਸਭ ਦੇ ਬੱਚੇ ਇਵੇਂ ਹੀ ਏ।
ਹੋਰ, ਤੁਹਾਡੇ ਬੱਚੇ ਠੀਕ ਨੇ?
ਹਾਂ! ਮੇਰੇ ਬੱਚੇ ਠੀਕ ਨੇਂ। ਫੋਨ ਚਲਾਂਦੇ ਪਏ ਨੇ।
ਵੱਡੇ, ਵੱਡੇ ਹੋ ਗਏ ਹੋਣੇ, ਵਿਆਹ ਕਦੋ ਕਰਨਾ ਏ ਉਹਨਾਂ ਦਾ?
ਕਰਦਾਂਗੇ ਅਜੇ, ਪਹਿਲੇ ਤੇ ਇਕ ਵਾਰ ਜੋਬ ਕਰ ਲੈਣ ਹੀ, ਜੋਬ ਨੀ ਕਰਦੇ ਪਏ, ਹਜੇ ਪੇਪਰ ਦੀ ਤਿਆਰੀ ਕਰਦੇ ਪਏ ਨੇ।
ਵਿਆਹ ਨੀ ਕੀ
ਨਹੀਂ ਜੀ। ਮਤਲਬ ਪਾਣੇ ਕੌੜੇ ਕਾੜੇ ਹਲੇ ਤੇ ਪੇਪਰ, ਤੇ ਜੋ ਪੇਪਰ ਕਲੀਅਰ ਕਰਕੇ ਜੋਬ ਮਿਲ ਗ ਤੇ ਹੀ ਕਰਾਂਗੇ ਨਾ ਵਿਆਹ। ਐਂਵੇਂ ਤੇ
ਜੋਬ ਮਿਲਨਾ ਵੀ ਦੇਖ ਲਓ ਕਿੰਨਾ ਮੁਸ਼ਕਿਲ ਹੋ ਗਿਆ ਹੈ, ਜੋਬ ਵੀ ਨੀ ਮਿਲਦੀ ਦੀ ਅੱਜ -ਕੱਲ ਅਸਾਨੀ ਨਾਲ ਨਾ, ਜੋਬ ਵੀ ਨੀ ਮਿਲਦੀ ਅੱਜ-ਕੱਲ ਤੇ।
ਹਾਂਜੀ, ਮਿਲਦੀ ਹੀ ਨੀ। ਜੋਬ, ਬੱਚੇ ਪੇਪਰ ਦੀ ਤਿਆਰੀ ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਪਰ ਫੇਰ ਨੰਬਰ ਘੱਟ ਹੀ ਦਿੰਦੇ ਨੇ।
ਪੜਾਈ ਪੁੜੂਈ ਵੈਸੇ ਠੀਕ ਚੱਲ ਰਹੀ ਹੈ?
ਹਾਂਜੀ, ਠੀਕ ਚਲਦੀ ਬੱਚਿਆਂ ਦੀ।
ਹਲੇ ਤੇ ਛੁੱਟੀਆਂ ਚੱਲ ਰਹੀ ਹੋਣਾ, ਹੈਨਾ! ਬ ਸ ਕੁਛ ਨੀ, ਘਰ ਹੀ। ਘਰ ਬਚ, ਘਰ ਦਾ ਹੀ ਏਨਾਂ ਕੰਮ ਹੁੰਦਾ ਏ, ਸਿਲਾਈ ਸਲੂਈ ਕਰ ਲੀ, ਰੋਟੀ ਪਾਣੀ ਬਣਾ ਲ ਲਿਆ, ਇਹੀ ਕੰਮ ਨੀ ਮੁੱਕਦੇ, ਹੋਰ ਕਰਨਾ ਕੀ ਹੈ?
ਹਾਂ!
ਬੱਚਿਆਂ ਨੂੰ ਸਾਂਭ ਲਿਆ।
ਪਹਿਲੇ ਤੇ ਆਪਣਾ ਘਰ ਹੀ ਜਰੂਰੀ ਹੁੰਦਾ।
ਹੋਰ ਘਰ ਈ ਦੇਖਲੇ ਪੈਲੇ ਓਈ ਜਰੂਰੀ ਐ। ਬਾਦ ਚੋ ਕਰਦੇ ਰਆਂਗੇ ਬਾਕੀ ਕੰਮ, ਐ ਜਾਂਦੇ ਨੇ ਕੰਮ ਤੇ।
ਵਰਤਾਂਗੀ
ਹਾਂਜੀ।
ਅੱਛਾ, ਕੀ ਕਰਦੇ ਨੇ?
ਹੈਂ, ਓਨਾਂ ਦਾ ਹੈ ਕੁਛ ਕੰਮ। ਐਈ ਭਾਂਡੇ ਭੂੰਡੇ ਬਨਾਨ ਦਾ, ਭਾਂਡੇ ਬਨਾਨ ਦਾ ਕੰਮ ਏ। ਕਿੱਥੇ ਲੱਗੇ ਦੇ ਨੇ।
ਅੱਛਾ-ਅੱਛਾ। ਐ ਵੀ ਬੋਤ ਕੰਮ ਚੱਲਦਾ ਐ ਪੰਜਾਬ ਚ ਵੀ। ਐ-ਐ ਦਾ ਕੰਮ ਹਾਂਜੀ ਐ-ਐ ਕੰਮ ਨਾ ਬਾਰ ਜਾਂਦਾ ਐ ਭਾਂਡੇ ਭੁੰਡਿਆਂ ਤੇ ਮੈਂ ਵੀ ਸੁਨੇਆ ਦਾ।
ਹੂੰ-ਹੂੰ।
ਹੂੰ ਜੋ ਪਾਂਡੇ ਬਨਾਂਦੇ ਨੇ ਓਨਾਂ ਦਾ ਕੰਮ ਭਾਰਤ ਵਿੱਚ ਈ ਵਿਕਦਾ ਬੋਤ।
ਬਨਾਨੇ ਸੀ ਅੱਜ।
ਹਾਂਜੀ ਬਨਾਵਾਂਗੇ ਨਾ ਸ਼ਾਮੀਂ ਬਨਾਵਾਂਗੇ।
ਕੇੜੇ ਪਕੌੜੇ ਬਨਾਓਗੇ ਗੋਭੀ ਦੇ ਯਾ ਆਲੂ ਦੇ, ਕੇ ਪਨੀਰ ਦੇ।
ਦੇਖਦੇ ਆਂ ਜੀ ਕੇੜੇ ਖਾਨੇ ਬੱਚੇਆਂ ਨੇ।
ਕੱਲ ਨਾ ਪਕੌੜੇ ਖਾਨ ਨਾਲ, ਪੁਛਨ ਨਾਲ
ਹੈਨਾ ਬੱਚਿਆਂ ਦੀ ਚੋਇਸ ਖਾਨੀ ਚਾਈਦੀ ਐ ਮੈ ਕਿਆ ਠੀਕ ਆ।
ਹਾਂ ਓ ਤੇ ਠੀਕ ਐ, ਹੋਰ ਭੈਣਾਂ ਠੀਕ ਨੇ ਤਾਡੀ।
ਹਾਂਜੀ ਓ ਸਬ ਵਦੀਆ।
ਆਓ ਕਦੀ ਚੱਕਰ ਲਾਓ ਆਂਦੇ ਈ ਨੀ ਤੁਸੀਂ ਤੇ।
ਆਵਾਂਗੇ ਜੀ ਕੈਰੀਅਰ ਲਿਖ ਕੇ ਆਵਾਂਗੇ।
ਓ ਛੁੱਟੀਆਂ ਹੋਈ ਦੀ ਐ ਆਜੋ ਫੇਰ।
ਹਾਂਜੀ ਆਵਾਂਗੇ, ਤੁਸੀਂ ਆਜੋ। ਮੈਂ ਕਿਆ ਤੁਸੀਂ ਆਜੋ।
ਆਵਾਂਗੀ ਮੈਂ ਵੀ ਬਸ ਮੈਂ ਤਾਨੂੰ ਕਿਆ ਤੇ ਹੈ ਟਾਈਮ ਨੀ ਲੱਗਦਾ ਘਰ ਦੇ ਕੰਮ ਕਾਜ ਈ ਏਨੇ ਨੇ।
ਹਾਂਜੀ-ਹਾਂਜੀ, ਓ ਤਾਂ
ਕੇ ਤੇ ਬੰਦਾ ਬਾਰ ਨਿਕਲੇ ਸਬਜ਼ੀ ਲੈ ਵੀ ਜਾਂਦੇ ਆਂ ਬਾਰ ਬਸ ਓ ਵੀ ਸਬਜ਼ੀ ਲੈ ਕੇ ਘਰ ਸਿੱਦਾ।
ਗਰਮੀ ਏਨੀ ਹੋਈਦੀ ਏਥੇ। ਜਾਨ ਦਾ ਬਾਰ ਈ ਨਿਕਲ ਮਨ ਨੀ ਕਰਦਾ।
ਨਾ-ਨਾ ਕੱਲ ਐਦਰ ਮੀਂਹ ਵੀ ਪਿਆ ਸੀ।
ਅੱਛਾ ਜੀ।
ਪੰਦਰਾਂ ਮਿੰਟ ਈ। ਵੈਸੇ ਪਰ ਓ ਵੀ ਗਰਮੀ ਕਰ ਗੇਆ ਠੰਡਕ ਤੇ ਕੋਈ ਨੀ ਕਰਕੇ ਗੇਆ ਓ ਵੀ। ਓਨੇ ਹੋਰ ਗਰਮੀ ਕਰਤੀ ਏ।
ਐ ਤਾਂ ਜੇ ਓ ਠ ਠੰਡ ਤਾਂ ਪਏਗੀ ਜੇ ਪੰਜ-ਛੇ ਕ ਦਿਨਾਂ ਬਾਦ ਮੀਂਹ ਆਏਗਾ।
ਹਾਂ ਉਹੀ ਹੈ ਨਾ ਥੋੜਾ ਜੁਲਾੲ। ਮੌਸਮ 'ਚ ਉਹ ਪੂਰਾ ਕਰਦਾ, ਪਰ, ਉਹ ਪਾਣੀ ਵੀ ਭਰ ਦਿੰਦਾ, ਬਿਮਾਰ ਵੀ ਕਰਦਾ ਬਾ। ਬੱਚਿਆਂ ਨੂੰ ਅੰਦਰ ਹੀ ਰੱਖਣਾ ਤੁਸੀਂ ਨਾ, ਬਿਮਾਰ ਨਾ ਹੋਜੇ। ਔਰ, ਤੁਸੀਂ ਵੀ ਆਪਣਾ ਧਿਆਨ ਰੱਖਣਾ ਸਾਰਿਆਂ ਦਾ।
ਹਾਂਜੀ -ਹਾਂਜੀ, ਰ ਤੁਸੀ ਵੀ ਰੱਖੋ ਬੱਚਿਆਂ ਦਾ ਧਿਆਨ ਆਪਣੇ।
ਹਾਂ -ਹਾਂ, ਮੈਂ ਰੱਖਿਆ ਬ। ਬੱਚਿਆਂ ਦਾ ਧਿਆਨ ਧਆਨ, ਬੱਚਿਆਂ ਨੂੰ, ਮੈਂ ਕਿਹਾ ਧੁੱਪ 'ਚ ਪਾਰਨਾ। ਜਾਓ ਲੂ ਚੱਲ ਜਏ, ਹੋਰ, ਦਾਣੇ- ਦੂਣੇ ਹੋ ਜਾਣਗੇ ਸਰੀਰ ਤੇ।
ਹਾਂਜੀ, ਉਹ ਤੇ ਹੈ ਹੀ। ਬੱਚਿਆਂ ਨੇ ਅਗਰ ਬਾਹਰ ਜਾਨਾ ਹੈ, ਪਾਣੀ -ਪੂੰਣੀ ਨੀਬੂੰ ਪਾਣੀ ਬਣਾ ਕੇ ਲੈ ਕੇ ਜਾਈਏ।
ਹਾਂ ਬਾਹਰ ਜਾਂਦੇ ਨੇ, ਮੈਂ ਤੇ ਨਾਲ ਪਾਣੀ ਦੀ ਬੋਤਲ ਦੇ ਦਿੰਦੀ ਹਾਂ। ਪਾਨੀ ਲੈ ਕੇ ਜਾਓ।
ਹਾਂਜੀ ਹਮ। ਹੋਰ ਬੱਚਿਆਂ ਦਾ ਕੰਮ ਪੂਰਾ ਹੋ ਗਿਆ ਸਕੂਲ ਦਾ।
ਕਿੱਥੇ ਜਦੋਂ ਇਹਨਾਂ ਦੀ, ਦੋ ਛੁੱਟੀਆਂ ਰਹਿ ਜਾਨਗੀ ਨਾ। ਉਦੋਂ ਇਹਨਾਂ ਨੇ ਸ਼ੁਰੂ ਕਰਨਾ, ਇਹ ਤੇ ਕਰਦੇ ਹੀ ਨਹੀਂ ਕਹਿ- ਕਹਿ ਮੈਂ ਥਕ। ਹੋ ਗਈਆ ਪੂਰੀ ਛੁੱਟੀਆਂ ਖਤਮ ਹੋ ਗਈ ਹੈ, ਇਹ ਨੀ ਕੰਮ ਕਰ ਲਏ ਬਹਿ ਕੇ। ਮੰਨਦੇ ਹੀ ਨੀ ਬੱਚੇ, ਕੁਛ ਕਹਿ ਦੋ ਤੇ ਰੋਣਾ ਸ਼ੁਰੂ ਅੱਜ -ਕੱਲ।
ਹਾਂ ਤੁੰਦੇ ਹੀ ਨਹੀਂ ਹੈਗੇ।
ਹਾਂ ਬਿਲਕੁਲ ਮਸਾਂ ਨਹੀਂ ਸੁਣਦੇ ਘਰ ਬੱਚੇ।
ਹਮ ਸੁਣ ਸੋਚਦੇ ਨੇ ਮਾਂ- ਬਾਪ, ਬੋਲਦੇ ਰਹਿੰਦੇ। ਕਹਿੰਦੇ ਮਾਂ ਬਾਪ ਦੀ ਗੱਲ, ਬੱਚੇ ਪਲਾਈ ਕਰੇਗੇ। ਹਾਂਜੀ।
ਆਪਣੇ -ਆਪ ਨੂੰ ਸਿਆਣੇ ਸਮਝਦੇ ਆ, ਪਰ ਚਲੋ ਕੋਈ ਨੀ ਹਜੇ ਛੋਟੇ ਨੇ ਸਮਝ ਨੀ ਠੀਕ ਹੈ ਵੱਡੇ ਹੋਣਗੇ ਧੀਰੇ- ਧੀਰੇ, ਸਮਝ ਆਜੇਗੀ
ਹਾਂ ਉਹ ਤਾਂ ਹੈ ਹੀ ਆ, ਟੈਮ ਸਮ ਟੈਮ ਨਾਲ ਬੱਚਾ ਸਮਝ ਆਂਦੀ ਏ
ਟੈਮ ਨਾਲ ਹੀ ਆਉਂਦੀ ਹੈ ਜਦੋਂ, ਮਾਰ ਪੈਂਦੀ ਹੈ ਨਾ ਜ਼ਿੰਦਗੀ ਦੀ। ਉਦੋਂ ਹੀ ਬੱਚੇ।
ਹਾਂਜੀ -ਹਾਂਜੀ, ਫੋਨ, ਫੋਨ ਕਰਦੇ ਰਹੇ ਹਾਨੂੰ।
ਹਾਂਜੀ।
ਮੈਂ ਕਿਹਾ ਫੋਨ ਫੂਨ ਕਰਦੇ ਰਿਹਾ ਕਰੋ। ਹਾਂ ਆਵਾਂਗੇ
ਮੈਂ ਕਿਹਾ ਹਾਲ ਚਾਲ ਪੁੱਛ ਲੈ, ਕਿਵੇਂ ਦਾ, ਕੀ ਹਾਲ ਹੈ ਹਾਂਜੀ ਤੇ ਸਸ਼੍ਰੀ ਅਕਾਲ ਜੀ।
ਹਾਂਜੀ।
ਸਸ੍ਰੀ ਅਕਾਲ ਜੀ ਫੋਨ ਕਰਦੇ ਰਹਿਣਾ।
ਚੱਲੋ ਸਸ੍ਰੀ ਅਕਾਲ, ਫੇਰ ਚੱਕਰ ਲਾਉਣਾ, ਮੈਨੂੰ ਬਹੁਤ ਵਧੀਆ ਲੱਗਾ, ਚੱਕਰ ਲਾਉਣਾ ਫੇਰ ਠੀਕ
ਹਾਂਜੀ। ਸਸ੍ਰੀ ਅਕਾਲ